ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ।
ਹੈਲੋ।
ਹੈਲੋੋ, ਹਾਂਜੀ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ? ਚਾਲ, ਬਸ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਹੋਰ
ਮੈਂ ਕਿਹਾ ਗਰਮੀ ਬਹੁਤ ਕੀਤੀ ਹੋਈ ਜੇ।
ਕੁਛ ਨਹੀਂ ਵੇਲਿ ਆਂ। ਹਾਂ, ਗਲੀ ਕਰਕੇ ਤੇ ਵਿਹਲਿਆ ਮਨ ਹੀ ਨੀ ਕਰਦਾ ਕੁਛ ਕੰਮ ਕਰਨ ਦਾ
ਉਹ ਤੇ ਹੈ ਹੀ ਐ, ਕਿੰਨਾ ਕੰਮ ਪਿਆ ਹੁੰਦਾ ਬੰਦਾ ਸੋਚਦਾ ਚੱਲ ਉਹ ਤੇ ਹੈ ਹੀ ਐ, ਨਾਲੇ ਮਤਲਬ ਕੋਈ ਹੋਰ ਵੀ ਕੰਮ ਪਿਆ, ਹੁੰਦਾ ਨਾ ਤੇ ਉਹ ਵੀ ਕਰਨ ਦਾ ਦਿਲ ਨੀ ਕਰਦਾ।
ਨੇ ਹਾਂ, ਦਿਲ ਹੀ ਨਹੀਂ ਕਰਦਾ ਕੰਮ ਕਰਨ ਦਾ, ਇੱਕ ਆਲਸ ਆਇਆ ਰਹਿੰਦਾ।
ਆਲਸ ਆਇਆ ਰਹਿੰਦਾ। ਹਾਂ, ਬਸ ਉਹੀ ਨਾ, ਹੋਰ ਬੱਚੇ ਠੀਕ ਨੇ, ਓ ਰਾਤੀ ਲਾਈਟ ਚਲੀ ਜਾਂਦੀ ਐ ਤੇ ਏ-ਸੀ ਚੱਲਦਾ ਹੀ ਨਹੀਂ ਹਾਂ, ਉਹ ਤੇ ਹੈ ਹੀ ਐ, ਨਾਲੇ ਪਤਾ ਕੀ ਹੁਣ ਅੱਜ-ਕੱਲ ਨਾ ਏ-ਸੀ ਨਾ ਏ-ਸੀ ਬਗੈਰ ਨੀਂਦ ਵੀ ਨੀ ਆਂਦੀ, ਸਾਰਿਆਂ ਨੂੰ ਗੰਦੀ ਆਦਤ ਤਾ ਪੈ ਗਈਆਂ ਨੇ ਹੁਨ ਏ-ਸੀ ਦੀਆਂ, ਸਾਨੂੰ ਆਪ ਨੂੰ ਪੈ ਗਈਆਂ ਨੇ। ਹੁਣ ਸਾਡੇ ਬੱਚੇ ਵੀ ਬਿਨਾਂ ਏ-ਸੀ ਦੇ ਸੋਈ ਨਹੀਂ ਸਕਦੇ, ਉਹ ਮਤਲਬ ਜਾਗਣਾ ਪਸੰਦ ਕਰਨਗੇ, ਸੋ ਸੋਣਗੇ ਨੀ ਮਤਲਬ ਪੱਖੇ ਥੱਲੇ ਤੇ ਬਿਲਕੁਲ ਨਹੀਂ ਸੋ ਸਕਦੇ।
ਹਾਂ,
ਪ੍ਰੋਬਲਮ ਐ, ਹੁੰ, ਅੱਜ ਕਲ ਬੱਚੇ ਤਾਂ ਬਿਲਕੁਲ ਨੀ ਰਹਿ ਸਕਦੇ, ਮੈਂ ਤਾਂ ਸੋ ਜਾਂਦੀ ਆਂ। ਨਾ-ਨਾ, ਮੇਰੇ ਕੋਲ ਨੀ ਹੁੰਦਾ, ਮੇਰੇ ਕੋਲ ਤੇ ਆਪ ਨ ਬਰਦਾਸ਼ਤ ਹੁੰਦੀ ਗਰਮੀ ਨਾ।
ਹਾਂ, ਗਰਮੀ ਬਹੁਤ ਹੀ ਪੈ ਰਹੀ ਐ ਨਾ ਇਸ ਵਾਰ ਤਾਂ।
ਹਾਂ, ਹੋਰ ਬੱਚਿਆਂ ਨੂੰ ਕੰਮ ਕੁਮ ਮਿਲ ਗਿਆ, ਛੁੱਟੀਆਂ ਦਾ ਹੋ ਗ
ਨਹੀਂ, ਨਹੀਂ, ਨਹੀਂ, ਬੱਚਾ ਤਾਂ ਮੇਰਾ ਕੋਲਜ ਪੜ੍ਹਦਾ ਇੱਕ ਪੇਪਰ ਰਹਿ ਗਿਆ ਓਦਾ
ਅੱਛਾ-ਅੱਛਾ, ਤੇ ਕੀ ਲਿਆ ਹੋਇਆ ਸੂ? ਕਿਹੜਾ ਸਟਰੀਮ ਚ ਹੈਗਾ? ਬੀ-ਟੈਕ ਕਰ ਰਹਿਆ, ਟੈਕਨੀਕਲ ਨਾ, ਅੱਛਾ।
ਹਾਂ, ਬਸ ਸੈਕਿੰਡ ਈਅਰ ਕੰਪਲੀਟ ਹੋ ਗਿਆ ਦੋ ਸਤ
ਹਾਂ, ਉਹ ਵੀ ਨਿਕਲ ਜਾ ਰਹੇ ਨੇ ਪਤਾ ਹੀ ਨੀ ਚੱਲਨਾ ਬੱਚਿਆਂ ਦੇ ਤੇ ਪੜ੍ਹਾਈਆਂ ਦਾ। ਅਛਾ, ਉਸ ਤੋਂ ਬਾਅਦ ਫੇਰ ਬੰਦਾ ਸੋਚਦਾ ਕੋਈ ਕੋਰਸ ਕਰੇਗਾ ਤੇ ਹੋ ਜਾਏਗਾ, ਹੂੰ, ਹੂੰ, ਹੂੰ।
ਨਾ
ਨਹੀ ਹੈਗੀ ਐ। ਕਈ ਜਗ੍ਹਾ ਤੇ ਹੈਗੀ ਐ। ਹੁਣ ਦੇਖਿਆ ਜਾਏ ਤਾਂ ਹੁਣ ਜਿਹੜੇ ਬਾਹਰ ਜਾ ਰਹੇ ਨੇ ਪੜ੍ਹਾਈ ਦੇ ਬੈਸ ਤੇ ਹੀ ਜਾ ਰਹੇ ਨੇ
ਬਟ ਇਹ ਨਾ ਟਵਲਥ ਕਰਨ ਦੇ ਬਾਅਦ ਨਾ ਕੋਈ ਵੈਲਿਊ ਨ ਕਿ ਬੀ-ਏ ਕਰ ਲਈਏ ਬੀ-ਐਸ-ਸੀ ਕਰ ਲਈ ਕੋਈ ਵੈਲਿਊ ਨਹੀ ਉਦਾ ਵੀ, ਹਾਂ, ਕੋਈ ਕੋਰਸ ਪਹਲੇ ਉਧਦੀ ਵੈਲੂ ਐ ਬਸ ਹਾਂ, ਨਹੀ ਕੋਈ ਵੀ ਕੋਰਸ ਕਰੋ ਤਾਂ ਇੰਨੇ ਪੈਸੇ ਲੱਗਦੇ ਨੇ ਹਰ ਕੋਰਸ ਤੇ
ਤੁਸੀ ਅੱਜ ਦੇਖਲੋ ਨਾ ਕਲਾਸਾਂ ਸਾਡੇ ਟਾਈਮ ਇੰਚ ਨਾ
ਕਦੀ ਅਸੀਂ ਸਾਨੂੰ ਟੈਂਥ ਇੰਚ, ਇਲੈਵਨਥ, ਤਵੇਲਥ ਇੰਚ ਵੀ ਨਾ ਇਨੀ ਪ੍ਰੋਬਲਮ ਨਹੀਂ ਆਈ। ਬਟ ਹੁਣ ਨਾ ਅਸੀ ਆਪਣੇ ਬੱਚਿਆਂ ਦੇ ਦੇਖਦੇ ਹਾਂ ਨਾ ਸਿਲੇਬਸ ਵਗੈਰਾ, ਤੇ ਅਸੀ ਇਹ ਸੋਚਦੇ ਹਾਂ ਕਿ ਇਹ ਕਵਰ ਕਿਵੇਂ ਕਰਨਗੇ ਸਿਲੇਬਸ ਵਗੈਰਾ
ਮੇਰਾ ਮੇਨ ਦੱਸਾਂ ਸਿਲੇਬਸ ਤਾਂ ਕੁਛ ਨੀ ਐ, ਜਿੰਨਾ ਸਾਡੇ ਕੋਲ ਹੁੰਦਾ ਸੀ ਪਹਿਲੇ ਹਾਂ
ਨਹੀਂ-ਨਹੀਂ, ਮੈਂ ਤੇ ਆਪਣੇ ਬੱਚਿਆਂ ਦੇ ਸਿਲੇਬਸ ਦੇਖੇ ਨੇ ਨਾ। ਬੜੇ ਹੀ ਜਾਦਾ ਸਿਲੇਬਸ ਨੇ, ਬਹੁਤ ਜਾਦਾ ਸਿਲੇਬਸ ਨੇ, ਹੁਣ ਮੈਂ ਜਿਵੇਂ ਗੱਲ
ਕਿ ਇਹ ਵੀ ਕਰਨਾ, ਉਹ ਵੀ ਕਰਨਾ, ਐਸੀ ਮਾਰੋ ਮਾਰੀ ਨਹੀਂ ਹੈਗੀ, ਥੋੜਾ ਥੋੜਾ ਸਿਲੇਬਸ ਐ, ਲੇਕਿਨ ਬੱਚੇ ਨੂੰ ਅੱਛੀ ਤਰ੍ਹਾਂ ਆਂਦਾ ਐ।
ਪਤਾ ਨਹੀਂ ਯਾਰ ਮੇਰੇ ਬੱਚਿਆਂ ਦੇ ਤੇ ਹੁਣ ਜਿਵੇਂ ਛੁੱਟੀਆਂ ਪਈਆਂ ਨੇ ਮੋਡਲਸ ਬਣਾਓ ਪ੍ਰੋਜੈਕਟ ਬਣਾਓ ਮਤਲਬ ਨਾ ਹਰ ਸਬਜੈਕਟ ਦਾ ਨਾ
ਹਾਂ-
ਅਛਾ ਉਹਦੇ ਬਾਅਦ ਨਾਲ ਬੰਦਾ ਇਹ ਸੋਚਦਾ ਹੈ ਕਿ ਅਛਾ ਇਹ ਪ੍ਰੋਜੈਕਟਸ ਔਰ ਮੋਡਲਸਤੇ ਅਲੱਗ ਗੱਲ ਹੈਗੀ ਜਿਹੜਾ ਉਹਨਾਂ ਦੇ ਨਾਲ ਅਸੈਸਮੈਂਟ ਮਿਲਦੀਆਂ ਨੇ ਮਤਲਬ ਹੋਮਵਰਕਸ ਮਿਲਦੇ ਨੇ ਮਤਲਬ- ਸ਼ੀਟਸ ਮਿਲਦੀਆਂ ਨੇ ਕਰਨ ਵਾਸਤੇ ਉਹ ਕਿੰਨਾ ਹਾਂ ਬਹੁਤ ਜ਼ਿਆਦਾ ਕੰਮ ਮਿਲਦਾ ਹੈਗਾ ਬੱਚੇ ਇਹ ਸੋਚਦੇ ਨੇ ਅਸੀ ਇੰਜੋਏ ਕਰੀਏ ਹਾਂ ਵੀ ਬੱਚੇ ਸੋਚਦੇ ਨੇ ਅਸੀਂ ਇੰਜੋਏ ਕਰੀਏ ਗਰਮੀ ਆ ਚੁੱਕੇ ਵੀ ਕੰਮ ਪਿੱਛੇ ਲੱਗੇ ਰਹੀ ਹ ਕਿਉਂਕਿ ਦੇਖੋ ਅਸੀ ਵੀ ਕਹਿੰਦੇ ਉਹਨਾਂ ਨੂੰ ਹੁ ਇੰਨੀ ਗਰਮੀ ਪੈ ਰਹੀ ਹੈ। ਬੱਚਾ ਕੰਮ ਕਰੇਗਾ ਅਸੀਂ ਆਪ ਨੀ ਕਰ ਪਾ ਰਹੇ ਹਾਂ ਉਹੀ ਨਾ ਤੇ ਤੁਸੀ ਉਹਦਾ ਕੋਈ ਉਹਨੇ ਕੋਈ ਸ਼ਡਿਊਲ ਬਣਾਇਆ ਹੋਇਆ
ਕਿਵੇਂ ਮਤਲਬ-
ਜਿਵੇਂ ਪੜ੍ਹਨ ਪੜਨ ਦਾ ਹ ਮੇਰੇ- ਬੱਚਿਆਂ ਦਾ ਨਾ ਕੋਈ ਸ਼ੈਡੋਲ ਹੀ ਹੈਨੀ ਅਛਾ ਸਾਡੇ ਬੱਚਿਆਂ ਨੂੰ ਕੀ ਹ ਜਿਹੜਾ ਪੜ੍ਹ ਲਿਆ ਪੜ੍ਹ ਲਿਆ ਦਸ ਵਜੇ ਤੋਂ ਬਾਅਦ ਨੀ ਹੱਥ ਲਾਣਾ ਅਸੀ ਕਿਵੇਂ ਕਰਦੇ ਸੀਗੇ ਪੜ੍ਹਾਈਆਂ ਅਸੀ ਰਾਤੀ- ਰਾਤੀ ਬਹਿ ਕੇ ਕਰਦੇ ਸੀਗੇ ਕਿ ਸਾਇਲੈਂਟ ਮਾਹੌਲ ਹੁੰਦਾ ਹੈਗਾ ਹਾਂ ਸਾਇਲੈਂਟ ਮਾਹੌਲ ਹੁੰਦਾ ਹੈ। ਕਿ ਬਈ ਨਾ ਬੰਦੇ ਦਾ ਦਿਮਾਗ ਨਾ ਇੱਕਦਮ ਕੰਸਟੇਸ਼ਨ ਅੱਛੀ ਹੁੰਦੀ ਹੈ ਬਟ ਸਾਡੇ ਬੱਚੇ ਬੱਚਿਆਂ ਨੂੰ ਇਹ ਲੱਗਦਾ ਕਿ ਦਸ ਵਜੇ ਤੋਂ ਬਾਅਦ ਤੇ ਹੱਥ ਹੀ ਨਹੀਂ ਲਾਣਾ ਬੁੱਕਸ
ਨਹੀਂ ਮੈਂ ਵੀ ਐਵੇਂ ਹੀ ਕਰਦੀ ਸੀ।
ਹੂੰ -
ਕਿ ਤਾਂ ਸਜ ਤੋਂ ਬਾਦ ਪੜ੍ਹਨਾ ਨੀ ਨੀਦ ਪੂਰੀ ਕਰਨੀ ਹੈ।
ਨਹੀਂ ਮੈਂ ਕਹਿ ਤਾਂ ਰਹੀ ਹਾਂ ਮੈਂ ਤਾਂ ਆਪ ਇਕ- ਇਕ ਦੋ- ਦੋ ਵਜੇ ਤੱਕ ਅਸੀ ਰਾਤੀ ਪੜ੍ਹਦੇ ਸੀਗੇ ਜਿਸ ਦਿਨ ਐਗਜ਼ਾਮ ਹੁੰਦਾ ਸੀਗਾ ਤੇ ਮਤਲਬ ਸਵੇਰੇ ਫੇਰ ਉਠ ਕੇ ਨਾ ਇਕ ਵਾਰ ਰਿਵੀਜ਼ਨ ਲੈਣੀ ਸਾਰੀ ਮਤਲਬ ਵੀ ਸਾਡਾ ਨਾ ਉਹ ਇਕ ਸ਼ਡਿਊਲ ਬਣਿਆ ਹੋਇਆ ਸੀ
ਹਾਂ ਪਰ ਇੱਦਾਂ ਇਹੀ ਹ ਕਿ ਪੂਰੀ ਰਾਤ ਜਾਗ ਲੈਂਦਾ ਹੈ। ਲੇਕਿਨ ਸਵੇਰੇ ਸੋ ਜਾਂਦਾ ਹੈ। ਮੇਰੀ ਮੰਮੀ ਕੋਲ ਰਹਿੰਦਾ- ਰਹਿੰਦੇ ਉਠਾਉਣਾ ਪੈਂਦਾ ਸਵੇਰੇ ਕਿ ਪੇਪਰ ਹੈ ਉਠ ਜਾਓ ਹੁਨ ਕਈ ਇਕ ਵਾਰ ਨਾ ਸਾਢੇ ਅੱਠ ਵਜੇ ਉਠਾ ਬਸ ਹਾਂ ਬਸ ਫਟਾਫਟ ਬਰੱਸ਼ ਕੀਤਾ ਯੂਨੀਫਾਰਮ ਪਾਈ ਚਲਾ ਗਿਆ,
ਹਾਂ ਉਹੀ ਨਾ ਫਰਕ ਪੈ ਜਾਂਦਾ ਨਾ ਬੱਚਾ ਹੁਣ ਰਾਤ ਬਰ ਜਾਗੇਗਾ ਤੇ ਸਵੇਰੇ ਕਿਵੇਂ ਦੇਗਾ ਪੇਪਰ ਪਰ ਉਹ ਵੀ ਹੈ ਨਾ ਉੱਥੇ ਬਹਿ ਕੇ ਨੀਂਦ ਕਰਦਾ ਰਹੇਗਾ
ਮੇਰੇ ਸੇ ਨਹੀਂ ਬੈਠਾ ਜਾਤਾ ਦਿਨ ਮੇ ਸ਼ੋਰ ਮੈਂ ਮੇਰੇ ਸੇ ਨਹੀਂ ਪੜਾ ਜਾਤਾ
ਹਾਂ ਕਈਆਂ ਦੀ ਕੰਸਟੇਸ਼ਨ ਨਾ ਰਾਤੀ ਹੁੰਦੀ ਕਿ ਉਹ ਸ਼ੋਰ ਨਹੀਂ ਹੁੰਦਾ ਕੋਈ ਕਮ ਨਹੀਂ ਹੁੰਦਾ ਬੰਦੇ ਦਾ ਸਿਰਫ ਨਾ ਬੱਚੇ ਦਾ ਬੁੱਕਸ ਵਿੱਚ ਹੁੰਦਾ ਹੈ ਹੁਣ ਜਨੇ ਤੁਸੀਂ ਤੁਸੀਂ ਆਵਾਜ਼ ਮਾਰਲੋਗੇ ਮਤਲਬ ਕਦੀ ਕੋਈ ਆਵਾਜ਼ ਮਾਰ ਲਏਗਾ ਕਦੀ ਕੁਛ ਦਿਮਾਗ ਚ ਜੇਗਾ ਇਹ ਕਰ ਲੋ ਉਹ ਕਰ ਲੋ ਇਸ ਕਰਕੇ ਨਾ ਕੰਸਟ੍ਰੇਸ਼ਨ ਨਹੀਂ ਹੁੰਦੀ ਹੈ।
ਹਾਂ ਇੱਥੇ ਵੀ ਸੀ ਨਾ ਟੈਨਥ ਦੇ ਇਗਜ਼ਾਮ ਸੀ ਟਵਲਥ ਇਗਜ਼ਾਮ ਸੀ ਰਾਤੀ ਪੜ੍ਹਦਾ ਸੀ। ਇਹਦੀ ਦਾਦੀ ਇਹਦੇ ਕੋਲ ਨਾ ਬਦਾਮ ਰੱਖ ਦਿੰਦੀ ਸੀ ਬਿਸਕੁਟ ਰੱਖ ਦਿੰਦੀ ਸੀ ਉਹ ਮੈਨੂੰ ਕਹਿੰਦੇ ਮੰਮੀ ਕੌਫੀ ਦੇ ਪੈਕੇਟ ਰ ਮਤਲਬ ਆਪੇ ਉਠ ਕੇ ਨਾ ਕੋ ਦੁੱਧ ਪੀਣ ਦਾ ਮਨ ਕਰੇ ਕੌਫੀ ਪੀਣ ਦਾ ਆਪੇ ਉੱਠ ਕੇ ਪੀ ਲੈਂਦਾ ਸੀ।
ਨਾ ਲੇਕਿਨ ਹਾਂ ਹੁਣ ਦੱਸਣੀ ਆ ਨਾ ਹੁਣ ਜਿਵੇਂ ਸਾਡੇ ਟਾਈਮ ਵਿੱਚ ਨਾ ਥੋੜ੍ਹਾ ਸਾਨੂੰ ਲੱਗਦਾ ਸੀਗਾ ਕਿ ਅਸੀਂ ਨਾ ਆਪਣਾ ਸਿਲੇਬਸ ਕਰਨਾ ਹੈ ਸਭ ਕਰਨਾ ਬਟ ਅੱਜ ਕੱਲ੍ਹ ਕੀ ਇਹ ਬੱਚੇ ਸੋਚਦੇ ਨੇ ਬਸ ਇੱਕ ਵਾਰੀ ਡਵੀਜ਼ਨ ਹੋ ਗਈ ਹੀ ਖਤਮ ਹੋ ਗਿਆ ਕ ਹਾਂ ਪਿੱਛੋਂ ਸ਼ੋਰ ਆ ਰਿਹਾ ਤੁਹਾਡੇ ਨਾ
ਹਾਂ
ਬਸ ਵਧੀਆ ਸਭ ਕੀ ਬਣਾਇਆ ਅੱਜ ਫਿਰ
ਅਸੀ ਅਜ ਬਣਾਉਣੇ ਕਾਲੇ ਛੋਲੇ
ਕਾਲੇ ਛੋਲੇ ਬਣਾਉਣ ਲੱਗੇ ਬੜੇ ਸਵਾਦ ਬਣਦੇ ਨੇ ਹਨਾ ਤੇ ਕਿਵੇ ਬਣਾਂਦੇ ਹੋ ਗ੍ਰੰਡ ਕਰਕੇ ਸਾਰਾ ਕੁਛ-
ਹਾਂਜੀ ਗ੍ਰਾਇੰਡ ਕਰ ਲੈਦੇ ਮਤਲਬ ਅਸੀਂ ਨਾ ਕਾਲੀ ਕੜਾਈ ਚ ਬਣਾਂਦੇ ਆ
ਅੱਛਾ ਹਾਂ ਉਹ ਤਾਂ ਉਹਦਾ ਤਾਂ ਸਵਾਦ ਹੋਰ ਅਲੱਗ ਹੋ ਜਾਂਦਾ ਹੈਏਗਾ ਨਾ
ਹਾਂਜੀ ਹਾਂਜੀ, ਵੈਸੇ ਬੁਆਇਲ ਕਰ ਲੈਂਦੇ ਪਹਿਲੇ ਫਿਰ ਕੰ ਕਾਲੀ ਕੜਾਹੀ ਚ ਅੱਛੇ ਉ ਅੱਧਾ ਘੰਟਾ ਉਬਲਦੇ ਰਹਿੰਦੇ ਨੇ ਕਾਲੀ ਕੜਾਈ ਦੇ ਨਾ।
ਅੱਛਾ, ਪਹਿਲੇ ਤੜਕਾ ਲਗਾ ਕੇ ਫੇਰ ਉਹਦੇ ਉਬਲਣ ਵਾਸਤੇ ਛੱਡ ਦਿੰਦੇ ਹੋ।
ਪਿੱਛੇ ਮਤਲਬ ਮਸਾਲੇ ਵਿੱਚ ਹੋ ਜਾਂਦੇ ਨੇ ਫੇਰ ਉਹ ਹੂੰ,
ਠੀਕ ਕਾਲੇ ਕਾਲੇ ਹੋ ਜਾਂਦੇ ਉਹਦਾ ਸਵਾਦ ਵੱਖਰਾ ਹੋ ਜਾਂਦਾ ਹਨਾ।
ਹਾਂ, ਪਰ ਮੈਨੂੰ ਇੱਕ ਟਾਈਮ ਤਾਂ ਸਹੀ ਲੱਗਦਾ ਦੂਜੇ ਟਾਈਮ ਨਾ ਮੈਨੂੰ ਲੋਹੇ ਦੀ ਸਮੈਲ ਆਂਦੀ ਉਹਦੇ ਚ।
ਹਾਂ, ਇਹ ਵੀ ਹੋ ਜਾਂਦਾ ਅੱਛਾ ਲੋਹੇ ਦੀ ਕਢਾਈ ਹੁੰਦੀ ਨਾ ਉਹਦਾ ਫਿਰ ਅਲੱਗ ਈ ਸਵਾਦ ਹੋ ਜਾਂਦਾ ਅੱਛਾ ਤ, ਤੁਸੀਂ ਨਾ ਹਾਂ ਇਹ ਪਤਾ ਨੀ ਬੜਾ ਹੀ ਸੋਰ ਐ ਤੁਸੀਂ ਨਾ ਕਿੱਥੇ ਬੈਠੇ ਹੋਏ ਹੋ ਤੁਹਾਡੇ ਉਹਦੇ 'ਚ ਬਹਿ ਜੋ ਮੈਨੂੰ ਨਾ ਡਿਸਟਰਬੈਂਸ ਹੋ ਰਹੀ ਆ ਤੁਹਾਡੇ ਨਾਲ ਹਾਂ ਹਾਂ,
ਹੋਰ ਸੁਣਾਓ ਨਾਲ ਚੋਲ ਬਣਾਓਗੇ?
ਹਾਂ ਹਾਂ, ਚੌਲ ਬਣਾਉਣਗੇ ਬੱਚੇ ਖਾਂਦੇ ਨੀ ਨਾ ਗਰਮੀ ਆਪ ਆਪਣਾ ਵੀ ਮਨ ਨੀ ਕਰਦਾ ਰੋਟੀ ਖਾਣ ਨੂੰ।
ਵੈਸੇ ਇਹ ਤੇ ਗੱਲ ਹੈ ਮੈਂ ਜਿਹਨੂੰ ਪੁੱਛਦੀ ਆ ਨਾ ਆਪਣੀ ਫਰੈਡ ਕਿਸੇ ਨੂੰ ਵੀ ਪੁੱਛ ਲਾਂਗੀ ਨਾ ਉਹ ਕਹਿੰਦੀ ਅਸੀਂ ਚਾਵਲ ਬਣਾਦੇ ਆ ਹਾਂ ਰੋਟੀ, ਰੋਟੀ ਖਾਣ ਦਾ ਦਿਲ ਹੀ ਨੀ ਕਰਦਾ ਹਾਂ ਬਸ ਓਹੀ ਨਾ। ਅੱਜ ਕੱਲ ਆਪਣਾ ਹੀ ਨੀ ਦਿਲ ਕਰਦਾ। ਸੁੱਕੀ ਸਬਜ਼ੀ ਬਣੀ ਹੋਵੇ ਨਾ ਨਾਲ ਬਣੀ ਹੋਵੇ ਲੱਸੀ।
ਹਾਂ,
ਉਹਦੇ ਨਾਲ ਹਾਂ ਉਹਦੇ ਨਾਲ ਮਜ਼ਾ ਆਂਦਾ ਨਹੀਂ ਤਾਂ ਇੰਝ ਤਾਂ ਬਿਲਕੁਲ ਨੀ ਤੁਸੀਂ ਖਾ ਸਕਦੇ। ਹਾਂ ਇਹ ਤੇ ਮੇਰੇ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਨਾ ਸੁੱਕੀ ਸਬਜ਼ੀ ਨਾ ਮੇਰੇ ਬੱਚੇ ਤੋਂ ਮੂੰਹ ਨਹੀਂ ਲਾਂਦੇ ਉਹਨਾਂ ਨੂੰ ਦੇਦੋ ਇਹ ਰਾਜਮਾਂ ਚਾਵਲ। ਛੋਲੇ ਚਾਵਲ ਹੈ ਨਾ ਕੜੀ ਚਾਵਲ ਇਹ ਚੀਜ਼ ਉਹਨਾਂ ਨੂੰ ਮਤਲਬ ਨਾ ਜ਼ਿਆਦਾ ਅੱਛੀ ਲੱਗਦੀ ਉਹਨਾਂ ਦੀ ਫੇਵਰੇਟ ਐ ਸਮਝ ਲਓ। ਉਹਨਾਂ ਦੇ ਅਗਰ ਬਣ ਗਈ ਨਾ ਤੇ ਉਹਨਾਂ ਨੂੰ ਲੱਗਦਾ ਕਿ ਸਾਡਾ ਦਿਨ ਬਣ ਗਿਆ। ਤੇ ਅੱਜ ਸਾਡੇ ਬਾਰੇ ਮਤਲਬ ਸਾਡੇ ਮਤਲਬ ਦੀ ਚੀਜ਼ ਬਣੀ ਹੋਈ ਐ। ਸਾਡੇ ਵੱਡੇ ਮੁੰਡੇ ਨੂੰ ਚਾਵਲ ਹੀ ਅੱਛੇ ਲਗਦੇ ਆ। ਅਰੇ! ਉਹ ਤੇ ਉਹਨੂੰ ਤੁਸੀਂ? ਟਾਈਮ ਤੇ ਦੇ ਦੋਗੇ ਨਾ ਮਤਲਬ ਤੁਸੀਂ ਬ੍ਰੇਕਫਾਸਟ ਵਿੱਚ ਹੀ ਦੇ ਦੋਗੇ ਨਾ ਉਹ ਖਾ ਲੇਗਾ। ਹਾਂ! ਵਧੀਆ ਕੰਮ ਜਲਦੀ ਅ ਨਿੱਬੜ ਜਾਂਦਾ। ਨਹੀਂ ਨਹੀਂ ਆ ਬਟ, ਪਤਾ ਕੀ ਏ ਰੋਜ਼ ਉਹਦੀ ਨਾ ਡਿਮਾਂਡ ਇਹੀ ਹੁੰਦੀ ਚਾਵਲ ਤੋਂ ਬਣਾ ਦੋ, ਅਗਰ ਦਾਲ ਬਣਾਓਗੇ ਨਾ ਰਾਤੀ ਜਿਵੇਂ, ਠੀਕ ਐ! ਅ ਅਸੀਂ ਜਿਵੇ ਡੇਲੀ ਬੇਸ 'ਚ ਅਸੀਂ ਦਾਲ ਹੀ ਬਣਾਨੇ ਆ ਰਾਤੀ। ਤੇ ਉਹ ਮੈਨੂੰ ਨਾ ਪਰਸਨਲੀ ਕਹੇਗਾ ਮੰਮਾ ਚਾਵਲ ਬਣਾ ਦੋ ਨਾਲ।
ਅੱਛਾ!
ਕਹੇਗੀ ਨਾ ਰੋਟੀ ਖਾ ਲੈ, ਨਹੀਂ! ਮੰਮਾ ਰੋਟੀ ਨਹੀਂ ਖਾਣੀ ਆਪ ਚਾਵਲ ਬਣਾ ਦੋ। ਮਤਲਬ ਮੇਰੀ ਬੇਟੀ ਨੂੰ ਪਸੰਦ ਨਹੀਂ ਐ, ਨਾ-ਨਾ ਮੇਰੀ ਬੇਟੀ ਨੂੰ ਪਸੰ, ਨਾ ਨਾ ਨਾ, ਉਹਨੂੰ ਬਿਲਕੁਲ ਪਸੰਦ ਨਹੀਂ, ਕਹਿੰਦੀ ਮੰਮਾ ਇਹ ਕਿਆ ਚਾਵਲ-ਚਾਵਲ ਖਾਤੇ ਰਹਿਤੇ ਹੈ। ਉਹਨੂੰ ਪਸੰਦ ਨੀ ਇੰਨੇ ਚਾਵਲ, ਬਟ ਬੇਟੇ ਨੂੰ ਜਦੋਂ ਮਰਜ਼ੀ ਦੇ ਦੋ ਚਾਵਲ।
ਮੇਰਾ ਮੁੰਡਾ ਨਾ ਵੱਡਾ ਵਾਲਾ ਉਹਨੂੰ ਵੀ ਪਸੰਦ ਏ ਚਾਵਲ ਬਸ। ਚਾਵਲ ਬਣਾ ਦੋ ਬਸ।
ਤੇ ਨਾਲ ਹੀ ਗਰਮੀਆਂ ਚ ਖਾਏ ਵੀ ਨੀ ਜਾਂਦੇ, ਆਪਣੇ ਕੋਲ ਨੀ ਖਾਏ ਜਾਂਦੇ ਰੋਟੀਆਂ।
ਆ ਰੋਟੀ ਨੀ
ਹਾਂ! ਪਾਣੀ ਭਰ ਭਰ ਮਤਲਬ ਪੀ-ਪੀ ਕੇ ਹੀ ਪੇਟ ਭਰ ਜਾਂਦਾ। ਦਿਲ ਹੀ ਨੀ ਕਰਦਾ ਅੱਛਾ ਜਦੋਂ, ਜਦੋਂ ਤੁਸੀਂ ਬਣਾ ਕੇ ਹਟਦੇ ਹੋ ਉਸ ਟਾਈਮ ਤੁਹਾਡਾ ਵੈਸੇ ਹੀ ਮਨ ਮਰ ਜਾਂਦਾ ਕਿ ਅਸੀਂ ਖਾਣੇ ਹੀ ਨਹੀਂ। ਇਹ ਚੀਜ਼ ਹੋ ਜਾਂਦੀ ਐ ਹਾਂ ਬਸ ਉਹੀ ਨੀ। ਹੂੰ, ਦੱਸੋ ਹੀ ਨਾ, ਹੋਰ ਕੋਈ ਸੂਟ-ਸਾਟ ਲਿਆਏ ਨਵੇਂ?
ਆਏ, ਐਡੀ ਗਰਮੀ ਏ, ਜਾਣ ਦਾ ਟਾਈਮ ਨੀ ਮਿਲਦਾ ਓਹ।
ਨਹੀਂ ਤੁਸੀਂ ਲਿਆਏ ਸੀ ਨਾ, ਲਾਸਟ ਟਾਈਮ ਕਹਿ ਰਹੇ ਸੀਗੇ, ਮੈਂ ਘਰ ਗਈ ਸੀ, ਉੱਥੋ ਲਿਆਈ ਸੀ।
ਹਾਂ, ਉੱਥੋਂ ਹੀ ਲਿਆਈ ਸੀ। ਹਾਂਜੀ, ਕੋਟ ਸੈਟ ਲਿਆਈ ਸੀ ਓਹ ਤਾਂ ਮੈਂ। ਹਾਂ, ਕੌਟਨ ਦੇ ਸੀ, ਅ ਜਾਣਾ ਏ, ਬਜ਼ਾਰ ਬਸ।
ਬਸ ਨਿਕਲਣ ਦਾ ਹੀ ਨਹੀਂ ਹੋਂਦਾ ਨਾ? ਹਾਂ, ਗਰਮੀ ਏਡੀ ਐ ਮੈਂ ਤੇ ਐ ਸੋਚਦੀ ਹਾਂ, ਜਿਵੇਂ ਉਹਨਾਂ ਦਾ ਦਨ ਅ ਮਤਲਬ ਸਾਰੇ ਲੈਂਦੇ ਨੇ, ਐਂ ਜਿਵੇਂ ਸੂਟਸ ਲੈਂਦੇ ਨੇ। ਫਿਰ ਉਹਦੇ ਉੱਤ ਤੇ ਉਹਦੀ ਸਟੀਚਿੰਗ ਦਾ ਕਰ ਮੈਂ ਤਾਂ ਐਹੀਓ ਸੋਚਨੀ ਆਂ ਤਿੰਨ-ਚਾਰ ਮੀਨਸ ਕੋਟ ਸੈੱਟ ਲਿਆਓ ਹੈਂ ਨਾ, ਇੱਕ ਵਾਰੀ ਵੀ ਪਾਈ ਜਾਣ, ਇੱਕ ਤੁਹਾਡੀ ਗਰਮੀ ਨਿਕਲ ਗਈ ਨਾ ਤੁਹਾਨੂੰ ਇਹ ਚਿੰਤਾ ਨੀ ਰਹਿੰਦੀ ਅਗਲੀ ਵਾਰੀ ਦੀ, ਬੰਦਾ ਸੋਚਦਾ ਇੱਕ ਗਰਮੀ ਨਿਕਲ ਜਏ।
ਤਕਦੇ ਨਾ।
ਹਾਂ, ਅੱਛਾ ਤੁਸੀਂ ਏਹੀਓ ਚੀਜ਼ ਅਗਰ ਤੁਸੀਂ ਕੱਪੜਾ ਲਿਆਕੇ ਬਣਾਓਗੇ ਨਾ ਤੁਹਾਨੂੰ ਮਹਿੰਗਾ ਪਏਗਾ। ਆ ਬਜ਼ਾਰ ਦਾ ਕੱਪੜਾ ਦੇਖਲੋ ਇੱਕ ਅੱਠ ਸੌ ਰੁਪਏ ਸਿਲਾਈ। ਨਾ-ਨਾ ਸਾਡੇ ਇੱਥੇ ਤੇ ਸਿਲਾਈ ਵੀ ਬੜੀ, ਓ ਬੜੀ ਜ਼ਿਆਦਾ ਹੈਗੀ ਐਂ, ਮਤਲਬ ਬਹੁਤ ਜ਼ਿਆਦਾ ਹੈਗੀ ਹੈ। ਥੋੜਾ ਜਿਹਾ ਡਿਜ਼ਾਇਨਿੰਗ ਕਰਾਲੋਗੇ, ਓਹਦੀ ਜਾਦ ਦਾ ਹੈਗੀ ਆ, ਮਤਲਬ ਨਾ ਪਲੱਸ-ਪਲੱਸ ਹੁੰਦੇ ਰਹਿੰਦੇ ਨੇ ਪੈਸੇ, ਜਿਵੇਂ ਥੋੜਾ ਜਿਹਾ ਵੀ ਡਿਜ਼ਾਇਨ ਹੋਗਿਆ ਹਾਂ! ਤੇ ਮੈਂ ਇਹ ਸੋਚ ਰਹੀ ਸੀ, ਚਲੋ ਮੈਂ ਤੁਹਾਨੂੰ ਨਾ ਕੌਲ਼ ਕਰਾਂਗੀ, ਅਗਰ ਚੱਲਣਾ ਹੋਏਗਾ ਨਾ ਬਜ਼ਾਰ ਚੱਲਾਂਗੇ, ਠੀਕ ਐ, ਮੈਂ ਨਾ ਸੂਟ ਲਿਆਣੇ ਨੇ ਤਿੰਨ-ਚਾਰ।
ਅੱਛਾ, ਠੀਕ ਹੈ ਚਲ
ਤੇ ਕੋਲ ਨਾਲ ਹੁੰਦਾ ਨਾ ਕੋਈ ਪਸੰਦ ਹੋ ਜਾਂਦੀ ਐ। ਕੋਈ ਨੀ ਤੁਸੀ ਮੈਨੂੰ ਕੌਲ ਕਰ ਦੇਣਾ। ਹਾਂ-ਹਾਂ, ਮੈਂ ਤੁਹਾਨੂੰ ਕੌਲ ਕਰਦਾਂਗੀ ਆਣ ਤੋਂ ਪਹਿਲੇ, ਨਹੀਂ-ਨਹੀਂ ਜਾਵਾਂਗੇ ਸ਼ਾਮੀ, ਮੈਂ ਤੇ ਆਪ ਦਿਨੇ ਨੀ ਨਿਕਲ ਸਕਦੀ ਨਾ। ਹਾਂ! ਚਲੋ ਠੀਕ ਹੈ ਜੀ, ਓਕੇ, ਸਸ ਸ਼੍ਰੀ ਕਾਲ।
ਸੱਸਰੀ
ਓਕੇ।